ਹਮ
ਹੈਲੋ
ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਕੀ ਹਾਂ ਜੀ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਠੀਕ ਠਾਕ ਕੀ ਕਰਦੀ ਸੀ
ਬਸ ਕੁੱਛ ਨੀ ਹੁਣ ਫੀ ਬੈਠੀ ਸੀ ਜੀ
ਬੈਠੇ ਸੀ ਹੋਰ ਸੁਣਾਓ ਘਰੇ ਠੀਕ ਆ ਸਬ
ਹਾਂਜੀ ਹਾਂਜੀ ਬਹੁਤ ਵਧੀਆ ਤੁਸੀਂ ਦੱਸੋ
ਬਸ ਵਧੀਆ ਕੁੱਝ ਖਾ ਰਹੇ ਹੋ
ਨਹੀਂ ਨਹੀਂ ਖਾ ਲਈ ਮੈਂ ਰੋਟੀ
ਸਾਰੀ ਤੁਸੀ ਤੁਸੀਂ ਲੱਗਦਾਸੀ ਜਿਵੇਂ ਕੁਝ ਖਾ ਰਹੇ ਹ ਇੰਨੀ ਲੇਟ
ਟਾਈਮ ਲੱਗਾ ਹੁਣੀ ਬੇਬੀ ਨਾਲ ਫਿਰ ਦੇਖਣਾ ਪੈਂਦਾ
ਓਕੇ ਓਕੇ ਓਕੇ ਚਲੋ ਕੋਈ ਗੱਲ ਨਹੀਂ ਹਾਂ ਇਹ ਤਾਂ ਗੱਲ ਹੈ ਜੀ। ਨਹੀਂ ਨਹੀਂ ਬਿਲਕੁਲ ਜੀ ਵੈਸੇ ਟਮਲੀ ਖਾ ਲਣੀ ਚਾਹੀਦੀ ਆ ਵਧੀਆ ਰਹਿੰਦਾ ਹੈਲਥ ਵਾਸਤੇ ਹਣਾ ਤੁਸੀਂ ਜਿਵੇਂ ਲੇਟ ਖਾ ਰਹੇ ਹੋ ਤਾਂ ਫਿਰ ਰਾਤ ਨੂੰ ਹੋਰ ਲੇਟ ਹੋ ਜਾਊਗੇ ਤਾਂ ਫੇਿਰ ਸਿਸਟਮ ਜ ਬਣਦਾ ਹਣਾ
ਸਿਸਟਮ ਨਹੀਂ ਬਣਦਾ ਸਹੀ ਗੱਲ ਹੈ ਹਾਂਜੀ
ਮਸ਼ੀਨਰੀ ਨੂੰ ਵੀ ਰੈਸਟ ਚਾਹੀਦੀ ਹੈ ਨਾ
ਬਸ ਫੇਿਰ ਇਹਦੇ ਚ ਸਾਰਾ ਦਿਨ ਨਿਕਲ ਜਾਂਦਾ ਪਤਾ ਨਹੀਂੀ ਲੱਗਦਾ ਫਾਈਵ ਮੰਥ ਦਾ ਤਾਂ ਹੈ ਫੇਰ ਇਹਨੂੰ ਮੇਰੀ ਜ਼ਿਆਦਾ ਲੋੜ ਪੈਂਦੀ ਹੈ
ਓਕੇ ਬਿਲਕੁਲ ਜੀ ਬਿਲਕੁਲ ਇਹ ਤਾਂ ਗੱਲ ਹੈ ਜੀ ਮਾਂ ਦੀ ਤਾਂ ਬੱਚੇ ਨੂੰ ਬ ਲੋੜ ਪੈਂਦੀ ਪੈਂਦੀ ਹੈ ਜੀ ਉਹੱ ਤੋਂ ਬਿਨਾਂ ਵੀ ਕਰਨਾ ਬਹੁਤ ਔਖਾ
ਕੇ ਫੇਰ ਮੈਂ ਫਰੀ ਹੁਣੀ ਹਾਂ
ਓਕੇ ਤੇ ਬੇਬੀ ਲਈ ਸ਼ੋਪਿੰਗ ਵਗੈਰਾ ਕਰ ਲਏ
ਬੇਬੀ ਲਈ ਸ਼ੋਪਿੰਗ ਵੈਸੇ ਅਸੀਂ ਕਰਦੇ ਹੀ ਰਹਿਣੇ ਹਾਂ
ਉਹ ਵੈਰੀ ਗੁੱਡ ਕਿੱਥੋਂ ਸ਼ੋਪਿੰਗ ਕਰਦੇ ਹੋ ਬੇਬੀ ਵਾਸਤੇ
ਮੋਡਲ ਟਾਊਨ ਚੋਂ ਕਦੇ ਏਦੀ ਬੂਆ ਲੈ ਆਂਦੇ ਨੇ ਇਹਦੇ ਲਈ ਸ਼ੋਪਿੰਗ ਕਰਕੇ ਘਰੇ ਦਾਦੀ ਲੈ ਆਉਦੇ ਨੇ
ਕਿਸ ਟਾਈਪ ਦੇ ਕੱਪੜੇ ਤੁਸੀਂ ਬੱਚੇ ਨੂੰ ਪਉਣੇ ਹੋ ਕੋਟਨ ਦੇ ਜਾਂ ਪਤਾ ਲਾਈਕਰਾ ਜਾਂ ਕਿਸ ਟਾਈਪ ਦੇ
ਜਿਵੇਂ ਗਰਮੀ ਹੈ ਨਾ ਤੇ ਗਰਮੀ ਵਿੱਚ ਬੱਚਿਆਂ ਨੂੰ ਸਪੈਸ਼ਲ। ਕੋਟਨ ਹੀ ਹਾਂਜੀ ਬੈਸਟ ਹੁੰਦੇ ਨੇ।
ਓਕੇ ਹਾਂ ਉਹ ਤਾਂ ਗੱਲ ਸਹੀ ਆ ਕਿਉਂਕਿ। ਵੈਰੀ ਗੁੱਡ ਤੇ ਕਿਉਂਕਿ ਸਕਿੰਨ ਵਾਸਤੇ ਵੀ ਕੰਫਰਟੇਬਲ ਰਹਿੰਦੀ ਹੈ ਬ। ਚ ਨਾ ਥੋੜੇ ਬੱਚੇ ਵੀ ਕਨਫਟ
ਮੀਂਹ ਚ ਜਿਵੇਂ ਰਸ਼ਿਸ਼ ਵਗੈਰਾ ਬਹੁਤ ਹੁੰਦੇ ਹੈ ਬੱਚਿਆਂ ਦੇ
ਜੀ ਜੀ ਜੀ ਬਿਲਕੁਲ ਬਿਲਕੁਲ
ਮਤਲਬ ਵੈਸੇ ਤਾਂ ਮੈਂਦੇ ਲਈ ਹਰ ਪ੍ਰੋਡਕਟ ਹੀ ਬਹੁਤ ਵਧੀਆ ਹੀ ਯੂਜ ਕਰਦੀ ਹਾਂ ਚਾਹੇ ਉਹਦਾ ਕਿਨ ਕੇਅਰ ਹੋਵੇ ਯਾ ਫਿਰ ਕੱਪੜੇ ਹੋਣ
ਓਕੇ ਵੈਸੇ ਕਿਹੜੀ ਕਿਹੜੀ ਕੰਪਨੀ ਦੇ ਪ੍ਰੋਡਕਟ ਬੈਸਟ ਹੁੰਦੇ ਆ ਆਪਣੇ ਬਾਇਓਟੈਕ ਦੇ ਹਿਮਾਲੇ ਦੇ ਜਾਂ ਫਿਰ ਹੁਣ ਤੱਕ ਬਰੈਂਦਿਜ ਚ ਬ੍ਰੈਂਡ ਬਹੁਤ ਆ ਚੁੱਕੇ ਹੈ ਮਾਰਕੀਟ ਦੇ ਵਿੱਚ ਵੈਸੇ ਸਟਾਰਟਿੰਗ ਦੇ ਵਿੱਚ ਤਾਂ ਲੋਕੀ ਹਿਮਾਲਯਾ ਦੇ ਬਹੁਤ ਯੂਜ ਕਰਦੇ ਨੇ
ਪਹਿਲਾਂ ਪਹਿਲਾਂ ਚੱਲਦਾ ਸੀ ਹਿਮਾਲਿਆ ਬਹੁਤ ਜੋਨਸਨ ਬੇਬੀ ਵੀ ਬਹੁਤ ਚੱਲਿਆ ਪਹਿਲਾਂ
ਜੋਨਸ ਬੇਬੀ ਹਾਂ ਜੋਨਸ ਬੇਬੀ ਦੀ ਵੀ ਬਹੁਤ ਡਿਮਾਂਡ ਆ ਉਹ
ਹੁਣ ਜਦੋਂ ਹਾਂਜੀ ਕੈਮੀਕਲ ਫ੍ਰਰੀ ਤੇ ਜ ਜਦੋਂ ਦਾ ਇਹ ਹੋਇਆ ਇਹਦੇ ਮਤਲਬ ਅਸੀਂ ਉਹ ਚੀਕੂ ਦੇ ਪ੍ਰੋਡਕਟ ਨਹੀਂੀ ਆਉਂਦੇ ਚੀਕੂ ਮਦਰ ਕੇਅਰ ਇਹ ਵਾਲੇ ਪ੍ਰੋਡਕਟ ਹਾਲੇ ਮੈਂਦੇ ਲਈ ਯੂਜ ਕਰ ਧ ਮਦਰ ਕੇਅਰ ਹੋ ਗਿਆ ਚੀਕੂ ਦੇ ਪ੍ਰੋਡਕਟ ਹੋ ਗਏ ਜਿਵੇਂ ਚੀ ਚੀਕੂ ਦਾ ਸ਼ੈਂਪੂ ਸੋਪ ਹਮ
ਓਕੇ ਗੁੱਡ ਨਹੀਂ ਠੀਕ ਆ ਬੀਬੀ ਦੀ ਕੀੱਲ ਜ਼ਰੂਰੀ ਹੈ ਜੀ ਕਿਉਂਕਿ ਇਹ ਇੱਕ ਸਾਲ ਤੱਕ ਪ੍ਰੋਪਰ ਕੇਅਰ ਕਰੋਗੇ ਤੁਸੀਂ ਤਾਂ ਹੀ ਬੱਚਾ ਥੋੜ੍ਹਾ ਹੈਲ ਹੈਲਦੀ ਰਹੇਗਾ
ਹੂ ਹੂ ਬਾਕੀ ਹੁਣ ਸਿਕਸ ਮੰਥ ਦਾ ਫੇਿਰ ਦਊਂਗੀ ਇਹਨੂੰ ਥੋੜੀ ਬਹੁਤ ਦੀ ਪਿਊਰੀ ਵਗੈਰਾ ਬਣਾ ਕੇ ਦਿਆ ਕਰੂੰਗੀ
ਓਕੇ ਗੁੱਡ ਗੁੱਡ ਵੈਰੀ ਗੁੱਡ ਬਹੁਤ ਵਧੀਆ ਜੀ
ਜਿੰਨਾ ਹੋ ਸਕਦਾ ਮੈਨੂੰ ਹਲੇੇ ਘਰਦੇ ਉਹਦੇ ਤੇ ਹੀ ਰੱਖਣਾ ਮੈਂ ਬਾਹਰਲਾ ਨੀ ਦੇਣਾ ਹਾਲੇ ਇਹ ਨੂੰ
ਹ ਬੱਚੇ ਨੂੰ ਬਾਲ ਤਾਂ ਦੇਣਾ ਵੀ ਨਹੀਂ ਚਾ ਅਵੋਇਡ ਹੀ ਕਰਨਾ ਚਾਹੀਦਾ ਤੁਸੀ ਹਾਂ ਫੇਰ ਉਹ ਹੈਬਿਟ ਹੋ ਅਡਿਕਟ ਹੋ ਜਾਂਦਾ ਨਾ ਬੱਚਾ ਹੈਬਿਟ ਪੈ ਜਾਂਦੀ ਓਨੂੰ ਕਿਉਂਕਿ
ਢੱਕਾ ਹੁਣ ਰੱਖਾਂਗੇ, ਇਹ ਓਦਾਂ ਦਾ ਹੀ ਬਣੇਗਾ।
ਹਾਂ, ਹਾਂਜੀ-ਹਾਂਜੀ, ਬਿਲਕੁਲ। ਕਿਉਂਕਿ ਦੇਖੋ, ਬਾਅਜ ਅਸੀਂ, ਪੈਕਟ ਵਾਲੀ ਚੀਜ਼ਾਂ ਦਿੰਨੇ ਹਾਂ ਬੱ ਬੱਚਿਆਂ ਨੂੰ, ਹਨਾ। ਉਹ ਤਾਂ ਮਤਲਬ ਡਾਇਜੈਸਟ ਕਰਨ ਦੇ ਵਿੱਚ ਵੀ ਬੱਚਿਆਂ ਨੂੰ ਬਹੁਤ ਇਸ਼ੂ ਹੁੰਦਾ ਵਾ, ਤੇ ਹਣਾ ਫਿਰ ਉਹਦੇ ਕਰਕੇ, ਸਕਿੰਨ ਦੀ ਪ੍ਰੋਬਲਮਸ ਤੇ, ਆਪਣਾ ਕੀ ਬੋਲਦੇ ਓਨੂੰ, ਜਿਵੇਂ ਲੀਵਰ ਦੀ ਇਨਫੈਕਸ਼ਨ ਵਗੈਰਾ, ਹਨਾ।
ਹੋ ਜਾਂਦੀ ਆ, ਹਾਂਜੀ‌। ਸਟੱਮਕ ਤੇ ਜਿਵੇਂ, ਅ ਇਨਫੈਕਸ਼ਨ ਵਗੈਰਾ ਹੋ ਜਾਂਦੀ ਹੈ, ਬੱਚਿਆਂ ਨੂੰ। ਉਹਦੇ ਲੇ--ਡੀ
ਕਿਉਂਕਿ, ਮੇਰੇ ਬ੍ਰਦਰ ਦੀ ਜਿਹੜੀ ਬੇਟੀ ਸੀ ਉਹ ਐਕਚੁਲੀ, ਬਾਹਰਲੀ ਪੈਕਿੰਗ ਵਾਲੀ ਚੀਜ਼ਾਂ ਬਹੁਤ ਖਾਣ ਲੱਗ ਗਈ ਸੀ ਤੇ ਉਹ, ਪਿਛਲੇ ਸਾਲ ਦੀ ਗੱਲ ਹੈਗੀ ਆ, ਉਹ ਉਹਦੇ ਨਾ ਇਨਫੈਕਸ਼ਨ ਹੋ ਗਈ ਸੀ, ਬਹੁਤ ਜ਼ਿਆਦਾ। ਤੇ ਉਹਦੇ, ਸਿਸ੍ਟ-ਸਿਸ੍ਟ ਟਾਈਪ ਬਣਗਏ ਸੀ ਉਹਦੇ
ਹਾਂਜੀ-ਹਾਂਜੀ।
ਤੇ
ਵੈਸੇ ਵੀ ਜਿਹੜੇ ਮਤਲਬ ਬੱਚੇ ਹੁੰਦੇ ਆ, ਨਿਊ ਬੋਰਨ ਹੁੰਦੇ ਆ, ਜਿਵੇਂ ਉਹਨਾਂ ਨੂੰ ਤਾਂ ਮਤਲਬ, ਜਿੰਨੀ ਅਸੀਂ ਉਹਨਾਂ ਦੀ ਸਾਫ਼-ਸਫ਼ਾਈ ਰੱਖਾਂਗੇ, ਉਹਨਾਂ ਉਹਨਾਂ ਲਈ ਵੀ ਵਧੀਆ, ਔਰ ਸਾਡੇ ਲਈ ਵੀ ਵਧੀਆ। ਔਰ ਇਹ ਇੱਕ, ਹਾਂਜੀ। ਔਰ ਇਹ ਕੇਅਰ ਸਿਰਫ ਇੱਕ ਮਾਂ ਕਰਦੀ ਹੈ, ਸਭ
ਹਉ, ਬਿਲਕੁਲ ਜੀ, ਬਿਲਕੁਲ। ਇਹ ਤਾਂ ਗੱਲ ਹੈਗੀ ਆ, ਉਹ ਤਾਂ ਇ'ਚ ਤਾ ਕੋ ਨਹੀਂ, ਕਰ ਵੀ ਨਹੀਂ ਸਕਦਾ ਮੈਡਮ, ਕਰ ਵੀ ਨਹੀਂ ਸਕਦਾ।
ਹਾਂਜੀ।
ਜਿੰਨਾ, ਜਿਓ ਮਾਂ ਕਰ ਸਕਦੀ ਆ, ਉਹ ਉੱਧਰ, ਕੋਈ ਪਰਸਨ ਨੀ ਕਰ ਸਕਦਾ ਹੈ। ਕਿਉਂਕਿ ਟਾਈਮਸ ਨੀ ਹੁੰਦਾ ਦੇਖੋ ਜੀ, ਹੁਣ ਫਾਦਰ ਕੋਲ, ਉਹਦੀ ਜੋਬ ਕਰੇਗਾ ਜਾਂ ਬੀਬੀ ਸੰਭਾਲੇਗਾ, ਯਾਕੁਛ ਵੀ ਹਨਾ, ਤੇ
ਆਪਣੀ ਅਲੱਗ ਰਿਸਪੋਂਸੀਬਿਲਟੀਜ਼ ਨੇ ਫਾਦਰ ਦੀ, ਉਹ ਆਪਣੀ ਪੋਂਸੀਬਿਲਟੀਜ਼ਿ ਨਿਭਾ ਰਹੇ ਨੇ, ਅਸੀਂ ਆਪ
ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ ਕਹਿ ਰਹੇ ਓਂ।
ਹਰ ਕਿਸੇ ਦਾ ਆਪਣਾ ਕੰਮ ਹੁੰਦਾ।
ਹਾਂਜੀ, ਜੋ, ਜਿਵੇਂ ਨੇਚਰ ਨੇ ਕਹਿੰਦੇ ਕੁਦਰਤ ਨੇ, ਜੋ ਜਿਦੇ ਲਈ ਬਣਾਇਆ, ਓ ਉਹਨੂੰ ਹੀ ਸੋਭਾ ਦਿੰਦਾ ਵਾ, ਹਨਾ।
ਬਾਕੀ ਜਦੋਂ ਇਹ ਐ, ਕਿ ਜਦੋਂ ਪਾਪਾ ਆਂਦੇ ਆ ਇਹਦੇ, ਤੇ ਉਦੋਂ ਨਾਲ ਟਾਈਮ ਵੀ ਪੈਂਡ ਕਰਦੇ ਨੇ, ਖੇਡਦੇ ਵੀ ਨੇ, ਸਾਰਾ ਕੁਛ ਹੀ ਕਰਦੇ ਨੇ।
ਨਹੀਂ-ਨਹੀਂ ਚਾਹੀਦਾ ਵੀ, ਜ਼ਰੂਰੀ ਵੀ ਹੈ ਜੀ।
ਹਾਂਜੀ।
ਬੱਚਿਆਂ ਨੂੰ ਦੋਵਾਂ ਦਾ ਪਿਆਰ ਮਿਲਦਾ ਰਵੇ, ਤਾਂ ਬੱਚਾ ਹੈਲਦੀ ਔਰ ਵੈਲਦੀ ਰਹਿੰਦਾ ਵਾ। ਹੁਣ, ਤੁਹਾਡਾ ਬੀਬੀ ਕੀ ਸੁੱਤਾ ਪਿਆ ਜੀ?
ਹਾਂਜੀ, ਮੈਂ, ਹਲੇ ਇਹਨੂੰ ਬਸ ਹਾਂਜੀ-ਹਾਂਜੀ, ਪਹਿਲਾਂ ਮੈਂ ਇਹਦੀ ਮਾਲਿਸ਼ ਵਗੈਰਾ ਕੀਤੀ, ਫਿਰ ਮੈਨੇ ਨ੍ਹਵਾਇਆ। ਹਾਂਜੀ, ਫਿਰ ਮੈ ਇਹਨੂੰ ਫੀਡ ਕਰਵਾ ਕੇ ਫਿਰ, ਇਹ ਸੌਇਆ ਹੁਣ, ਹੁਣ ਰਿਲੈਕਸ ਐ।
ਓ ਵੈਰੀ ਗੁੱਡ।
ਇਹਨੂੰ ਫ੍ਰੀ ਕਰਕੇ ਫਿਰ ''ਮੈਂ ਆਪਣਾ ਦੇਖਿਆ। ਮਤਲਬ, ਸਾਰਾ ਦਿਨ ਜਿਵੇਂ ਸਵੇਰ ਹੁੰਦੀ, ਫਿਰ ਰਾਤ ਪਤਾ ਨਹੀਂ ਲੱਗਦਾ। ਸਾਰਾ ਦਿਨ ਐਦੇ-ਐਦੇ ਪਿੱਛੇ ਹੀ ਨਿਕਲ ਜਾਂਦਾ।
ਬੱਚਿਆਂ ਨਾਲ ਤਾਂ ਏਦਾਂ ਹੀ ਹੁੰਦਾ ਜੀ, ਬੱਚਿਆਂ ਨਾਲ ਤਾਂ ਟਾਇਮ ਸਪੈਂਡ ਕਰਨਾ ਪੈਂਦਾ ਵਾ, ਹਾਂਜੀ।
ਪਤਾ ਹੀ ਨਹੀਂ ਲੱਗਦਾ, ਆਪਣੇ-ਆਪ ਹੀ ਟਾਈਮ ਸਪੈਂਡ ਹੋ ਜਾਂਦਾ।
ਹਾਂ। ਇਹ ਤਾਂ ਗੱਲ ਹੈ, ਬੱਚਿਆਂ ਨਾਲ ਤਾਂ ਟਾਈਮ ਨਿਕਲਦਾ ਨਈ, ਹੁਣ ਤੁਸੀਂ ਮੰਨੋ ਕਿ ਮੇਰੇ ਨਾਲ ਵੀ, ਮੇਰਾ ਬ੍ਰਦਰ ਦਾ ਬੇਟਾ ਹੈਗਾ, ਛੋਟਾ ਜਿਹਾ। ਉਹ, ਬਾਹਰ ਖੇਡ ਰਿਹਾ ਵਾ, ਮੈਨੂੰ ਉਹਦੇ ਅੱਗੇ- ਪਿੱਛੇ ਘੁੰਮਣਾ ਪੈ ਰਿਹਾ ਵਾ। ਧਿਆਨ ਰੱਖਣਾ ਪੈਂਦਾ, ਨਾ ਬੱਚੇ ਕਿਉਂਕਿ, ਸਪੀਡ ਵਿੱਚ ਬਾਈਕ ਵਗੈਰਾ ਜਾਂਦੀਆਂ ਨੇ ਇਸ ਕਰਕੇ ਫਿਰ ਏ ਵੀ ਜ਼ਰੂਰੀ ਹੈ, ਤੁਹਾਨੂੰ ਪਤਾ ਅੱਜ -ਕੱਲ ਬੱਚੇ ਰੂਲ ਫੋਲੋ, ਨਹੀਂ ਕਰਦੇ ਜਿਹੜੇ ਹਨਾਂ?
ਬੱਚਿਆਂ ਨੂੰ ਤਾਂ, ਕੀ ਪਤਾ ਚਲੋ
ਬੱਚਿਆਂ ਨੂੰ ਈਵਨ, ਵੱਡਿਆਂ ਨੂੰ ਜਿਹੜੇ ਅੱਜ ਕੱਲ, ਬੱਚਿਆਂ ਨੂੰ, ਬਾਈਕ ਦੇ ਦਿੰਦੇ ਨੇ ਚੌਦਾਂ, ਚੌਦਾਂ, ਪੰਦਰਾਂ, ਪੰਦਰਾਂ ਸਾਲ ਦੇ ਬੱਚੇ ਨੂੰ ਉਹਨਾਂ ਤੋਂ ਕੰਟਰੋਲ ਹੁੰਦੇ ਨੀ, ਫਿਰ ਬਾਈਕਸ ਵਗੈਰਾ
ਹਾਂਜੀ, ਇਹ ਤਾਂ ਗੱਲ ਹੈ ਸਹੀ ਹੈ।
ਕਿੰਨੇ, ਇੰਸੀਡੈਂਟਸ ਹੁੰਦੇ ਨੇ ਉਹਦੇ ਕਰਕੇ? ਅੱਛਾ, ਹੋਰ ਦੱਸੋ ਤੁਸੀ? ਇਸ ਵਾਰੀ ਗਰਮੀ ਦੀ ਸ਼ੋਪਿੰਗ ਕਿੱਥੋਂ ਕੀਤੀ ਤੁਸੀਂ?
ਇਸ ਵਾਰ, ਗਰਮੀ ਦੀ ਸ਼ੋਪਿੰਗ ਚੱਲ ਵੀ ਰਹੀ ਹੈ, ਔਰ ਕਰਨੀ ਵੀ ਹੈ ਹੌਲੀ -ਹੌਲੀ ਕਰਾਂਗੇ ਦੇਖਦੇ ਹਾਂ।
ਅਗਸਤ ਮਹੀਨੇ ਚ, ਤਾਂ ਜੀ ਹੁਣ ਦੇਖੋ ਕਿੰਨੀ ਗਰਮੀ ਪੈ ਰਹੀ ਹੈ, ਇਹ ਤਾਂ ਬਹੁਤ ਚ ਜਿਤਾ ਮੌਸਮ, ਹੋ ਜਾਂਦਾ ਨਾ ਵੈਸੇ
ਨੀ ਮੈਨੂੰ ਚੰਗਾ ਲੱਗਦਾ, ਨਾ ਉਹਦੇ ਚ ਗਰਮੀ, ਹੁੰਦੀ ਹੈ ਨਾ ਉਹਦੇ ਚ ਸਰਦੀ ਹੁੰਦੀ ਹੈ, ਮੀਂਹ ਪੈ ਕੇ ਕਿਵੇਂ ਅਜੀਬ ਜਿਹਾ ਹੀ ਹੁੰਦਾ ਵਾ, ਹੁਣ ਅੱਜ ਵੀ ਵੈਦਰ ਹੁਣ, ਇਦਾਂ ਦਾ ਹੀ ਹੋ ਗਿਆ ਵਾ। ਮੌਸਮ ਏਦਾਂ ਹੀ ਹੈ ਮੀਂਹ ਪੈ ਹੀ ਨਹੀਂ ਰਿਹਾ, ਹਵਾ ਚਲੀ ਜਾਂਦੀ ਉੱਦਰ ਮੌਸਮ ਸੋਹਣਾ ਵਾ, ਪਰ ਮੀਂਹ ਨਹੀਂ ਪੈ ਰਿਹਾ।
ਮੀਂਹ ਨਹੀਂ ਪੈ ਰਿਹਾ, ਜੇ ਮੀਂਹ ਪੈ ਜਾਵੇ ਥੋੜਾ ਜਿਹਾ ਦੋ ਤਿੰਨ, ਮੌਸਮ ਸੈੱਟ ਹੋ ਜਾਏਗਾ। ਟੀ ਵਗੈਰਾ, ਤੋਂ ਬਚਾਅ ਹੋ ਜੇਗਾ।
ਹੁ ਏਸੀ ਤਾਂ, ਹਾਲੇ ਚੱਲਣੇ ਹੀ ਐ, ਸਤੰਬਰ ਤੱਕ ਤੇ ਏਸੀ, ਚੱਲੂਗੀ ਈ
ਹਾਂ, ਇਸ ਬਾਰੇ ਕਹਿੰਦੇ ਗਰਮੀ ਵੱਧ ਪੈਣੀ ਆ, ਜਿਵੇਂ ਕਲਾਈਮੇਟ ਚੇਜ ਹੋ ਰਿਹਾ, ਉਸ ਅਕੋਡਿੰਗ ਕਹਿੰਦੇ, ਅੱਗੇ ਗਰਮੀ ਵਧੀ ਜਾਣੀ, ਆ ਸਰਦੀ, ਘਟੀ ਜਾਣੀ ਆ, ਗਰਮੀ ਵਧੀ ਹਾਂਜੀ
ਹੋਰ, ਜੀ ਦੱਸੋ?
ਹੋਰ, ਤੁਸੀਂ ਦੱਸੋ ਤੇ
ਹਾਂਜੀ
ਤੁਹਾਡੇ ਹਸਬੈਂਡ ਨੂੰ ਫੋਰਮਲ, ਡਰੈਸਿਸ ਵਗੈਰਾ ਵਧੀਆ, ਲੱਗਦੀਆ ਜਾਂ ਮਤਲਬ
ਵੈਸੇ ਮੇਰੇ, ਹਸਬੈਂਡ ਜਿਆਦਾ ਫੋਰਮਲ, ਹੀ ਪਾਉਂਦੇ ਨੇ। ਬਿਕੋਜ ਉਹਨਾਂ ਦਾ, ਕੰਮ ਥੋੜਾ ਏਦਾਂ ਦਾ ਹੀ ਹੈ ਨਾ, ਤੇ ਉਹ ਫੋਰਮਲ ਹੀ, ਜਿਆਦਾ ਵਿਅਰ ਕਰਦੇ ਨੇ, ਹਾਂਜੀ ਓਫੀਸ਼ਅਲ, ਵਰਕ ਹੈ ਹਾਂਜੀ।
ਓਫੀਸ਼ਅਲ, ਦੇ ਵਿੱਚ ਤਾਂ ਜੋ
ਹੁ -ਹੁ ਸਾਰਾ ਦਿਨ ਮਤਲਬ ਮਤਲਬ ਜਿਵੇਂ, ਕੰਮ ਤੇ ਨਿਕਲ ਜਾਂਦਾ, ਵੈਸੇ ਤਾਂ ਚਲੋ ਇੱਕ ਹਫ਼ਤੇ ਚ ਇੱਕ, ਛੁੱਟੀ ਹੁੰਦੀ ਆ। ਉਹਦੇ ਚ ਹੀ, ਉਹ ਘਰੇ ਰਹਿੰਦੇ ਆ, ਜਾਂ ਕਿਤੇ ਘੁੰਮਣ ਵਗੈਰਾ ਚਲੇ ਜਾਂਦੇ, ਆ ਉਹਦੇ ਚ ਕਦੇ ਮਤਲਬ, ਹਫ਼ਤੇ ਚ ਇਕ ਅਧੀ ਵਾਰੀ ਜੀਨ, ਵਗੈਰਾ
ਓਕੇ ਓਕੇ। ਜੀ ਜੀ ਜੀ ਜੀ।
ਹਾਂਜੀ। ਫੋਰਮਲ ਹੀ, ਪਾਉਂਦੇ ਨੇ ਜ਼ਿਆਦਾ ਵੈਸੇ।
ਹਾਂਜੀ ਉਹ, ਪਿੱਛੇ ਲੈਣ ਦੇ ਵਿੱਚ ਤਾਂ ਫੋਰਮਲੀ ਚੱਲਦੀ ਆ ਇਹ ਤਾਂ ਜੋ ਆਪਾਂ ਮਾੜਾ- ਮੋਟਾ ਫਰੀ ਹੁੰਨੇ ਆ ਸੰਡੇ- ਸੁੰਡੇ ਤਾਂ ਫਿਰ ਬੰਦਾ ਜਿੰਮ ਵੈਰਾ ਚੇਜ ਕਰ ਲੈਂਦਾ
ਕਿ ਮੇਰੇ, ਹਸਬੈਂਡ ਜਿੰਮ ਦੇ ਵੀ ਬਹੁਤ ਸ਼ੌਕੀਨ ਨੇ, ਜਿੰਮ ਵੀ ਜਾਂਦੇ ਨੇ ਉਹ ਆਪਣੀ ਫਿਟਨੈਸ, ਦਾ ਪੂਰਾ ਧਿਆਨ ਰੱਖਦੇ ਨੇ।
ਨਹੀਂ ਜ਼ਰੂਰੀ ਵੀ ਹੈ, ਜੇ ਬੰਦਾ ਹੈਲਦੀ ਰਹੇਗਾ ਤਾਂ ਹੀ ਬੰਦਾ, ਸਹੀ ਕਰੇਗਾ।
ਹਾਂਜੀ, ਜਿੰਮ ਵਗੈਰਾ ਜੁਆਇਨ ਕਰਦੇ ਨੇ, ਜਿੰਮ ਜਾਂਦੇ ਨੇ ਮਤਲਬ ਉਹਨਾਂ ਦਾ, ਇੱਕ ਰੂਟੀਨ ਹੈ ਬਣਿਆ।
ਓਕੇ ਆ।
ਅਪਣੀ ਡਾਇਟ ਫੋਲੋ ਕਰਦੇ ਆ ਅਪਣੀ ਫਿਟਨਸ ਦਾ ਪੂਰਾ ਧਿਆਨ ਰੱਖਦੇ ਨੇ।
ਨਹੀਂ ਜਰੂਰੀ ਹੈ ਜੀ ਜੇ ਆਪਾਂ ਹੈਲਦੀ ਰਹਿਣਾ ਸਰਵਾਈਵ ਕਰਨਾ ਵਾ ਤਾਂ ਫਿਰ। ਤਾਂ ਇਹ ਚੀਜ਼ਾਂ ਜ਼ਰੂਰੀ ਹੈ।
ਤਾਂ ਵੈਸੇ ਸਵੇਰੇ ਵੀ ਜੇ ਜਲਦੀ ਉੱਠ ਜਾਵੇ ਬੰਦਾ ਕਾਫੀ ਮਤਲਬ ਬੈਨੀਫਿਟ ਹੁੰਦੇ ਆ ਉਹਦੇ ਵੀ।
ਕਿਉਂਕਿ ਕਿਉਂਕਿ ਮਦਰਸ ਵਗੈਰਾ ਦੀ ਚਲੋ। ਮੈਂ ਕਹਿੰਦਾ ਮਦਰ ਵਗੈਰਾ ਦੀ ਤਾਂ ਬੇਬੀ ਨਾਲ ਹੀ ਹੋ ਜਾਂਦੀ ਹੈ।
ਇਹ ਤਾਂ ਹੈ ਰਾਤ ਨੂੰ ਰਾਤ ਨੂੰ ਸੋਇਆ ਨਹੀ ਜਾਂਦਾ ਦਿਨੇ। ਉੱਠਿਆ ਨੀ ਜਾਂਦਾ ਬੇਬੀ ਨਾਲ ਤਾਂ ਇੱਦਾਂ ਹੀ ਹੁੰਦਾ ਸਾਰੀ ਸਾਰੀ ਰਾਤ ਵੀ ਬੈਠਣਾ।
ਹਮ ਇਹ ਤਾਂ ਹੈ। ਬਿਲਕੁਲ ਜੀ ਬਿਲਕੁਲ।
ਹੁਣ ਅੱਜ ਕੱਲ ਦੇ ਬੱਚੇ ਕੁਝ ਜ਼ਿਆਦਾ ਹੀ ਉਹ ਨੇ।
ਅੱਜ ਕੱਲ ਦੇ ਬੱਚੇ ਦਾ ਬਸ ਪੁੱਛੋਂ ਨਾ ਤੁਸੀ ਆ ਦੇਖੋ ਚਿੰਦਾ ਜਾ ਮੇਰਾ ਕਦੇ ਅੱਗੇ ਪੱਜ ਜਾਂਦਾ ਕਦੇ ਪਿੱਛੇ ਭੱਜ ਜਾਂਦਾ। ਮੈਂ ਮੈਂ ਇਹਨੂੰ ਵੀ ਫੋਲੋ ਕਰੀ ਜਾਂਦਾ ਵਾ।
ਹੰਜੀ ਹਮ।
ਖੜਦੇ ਨੀ ਇੱਕ ਤਾਂ ਜਿੱਦ ਬੋਹ ਕਰਦੇ ਅੱਜ ਕੱਲ ਦੇ ਜਵਾਕ ਨਾ ਜਿੱਦੀ ਹੋ ਜਾਂਦੇ ਜਾਦਾ। ਕਿਆ?
ਆ ਮੇਰਾ ਬੇਬੀ ਵੀ ਬਹੁਤ ਜਿੱਦ ਕਰਦਾ ਦੇਖੋ ਹੈ ਵੀ ਪੰਜ ਮਹੀਨੇ ਦਾ ਹੀ ਹੈ ਸਮਝ ਇਹਨੀ ਇਹਨੂੰ ਬਹੁਤ। ਜਾਦਾ ਹਰ ਗੱਲ ਸੰਮਝੂਗਾ।
ਹਾਂ ਬੱਚੇ ਕਹਿ ਜਿਹੜੀ ਨਿਊ ਜਨਰੇਸ਼ਨ ਹੈ ਨਾ ਇਹਨਾਂ ਨੂੰ ਕਹਿੰਦੇ ਏ ਆਈ ਜਨਰੇਸ਼ਨ।
ਏ ਆਈ ਜਨਰੇਸ਼ਨ ਸਹੀ ਗੱਲ ਹੈ।
ਹਾਂ ਇਹ ਜਿਹੜੀ ਏ ਆਈ ਜਨਰੇਸ਼ਨ ਹੈ ਇਹ ਬੋਤ ਜਲਦੀ ਕੈਚ ਕਰਦੀ ਬੋਤ ਜਲਦੀ ਫੋਲੋ ਕਰਦੀ। ਜਦੋਂ ਕਰਦੀ ਸੀ ਜਾਦਾ।
ਐਕਟਿਵ ਵੀ ਬੋਤ ਹੈ।
ਹਾਂ ਹਾਂ ਹੁੰਦੀ ਹੀ ਆ ਜੀ ਬੀਬੀ ਮੈਂ ਤੁਹਾਨੂੰ ਏਹੀ ਤਾ ਕਿਹਰਿਆ ਨਾ ਇਹ ਜਿਹੜੀ ਏ ਆਈ ਜਨਰੇਸ਼ਨ ਆ। ਬਹੋਤ ਹੀ ਐਡਵਾਂਸ ਆ ਬਹੋਤ ਜਾਦਾ ਐਡਵਾਂਸ। ਚਲੋ ਹੋਰ ਠੀਕ ਠਾਕ ਵੈਸੇ ਚਲੋ ਸਤਿ ਸ਼੍ਰੀ ਅਕਾਲ ਜੀ। ਓਕੇ।
ਹ।
ਤੋੜੀ ਚੱਲ।